ਹੈਲੋ
ਹਾਂਜੀ ਬਸ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਕਿੱਦਾਂ
ਵਧੀਆ ਤੁਸੀਂ ਦੱਸੋ
ਵਧੀਆ ਏ ਹੋਰ ਕੀ ਕਰੀ ਜਾਂਦੇ ਸੀ।
ਕੁੱਛ ਨੀ ਫਰੀ ਸੀ।
ਹੋਰ ਖਾ ਪੀ ਲੇਆ ਕੁਛ
ਹਾਂਜੀ-ਹਾਂਜੀ ਚਾ ਪਾਨੀ ਪੀ ਲੇਆ ਦੁਪੈਰ ਦਾ ਖਾਨਾ ਖਾ ਲੇਆ।
ਅੱਛਾ। ਹਾਂਜੀ ਖਾ ਪੀ ਲੇਆ ਹੁਨ ਚਾ ਪੀ ਕੇ ਹਟੇ ਆਂ, ਹਾਂਜੀ-ਹਾਂਜੀ ਖਾ ਲੇਆ।
ਠੀਕ ਐ-ਠੀਕ ਐ, ਹੋਰ ਸਨਾਓ ਗਰਮੀ ਬੋਤ ਐ ਨਾ।
ਹੋਰ ਕੀ ਬਹੁ ਜਾਦੇ ਗਰਮੀ ਹੋਈ ਪਈ ਆ, ਧੁੱਪ ਵੀ ਤੇ ਗਰਮੀ ਵੀ, ਵਾਹ ਹਾਲੇ ਤਾਂ ਕਿਤੇ ਨੀ ਗਏ ਗੇ। ਜਾਨਾ ਗਾ ਹਜੇ, ਅਜੇ ਪਲੈਨ ਬਨਾਏਆ ਗਾ।
ਠੀਕ ਐ, ਕਿੱਥੇ ਜਾਨ ਦਾ ਪਲੈਨ ਬਨਾਏਆ ਫੇਰ ਤੁਸੀਂ।
ਅੰਮ੍ਰਿਤਸਰ ਜਾਨ ਦਾ ਬਨਾਏਆ ਗਾ ਹਾਲੇ ਗਰ ਅੱਛਾ ਤੁਸੀਂ ਗਏ ਓਂ ਅੰਮ੍ਰਿਤਸਰ।
ਹਾਂਜੀ-ਹਾਂਜੀ ਮੈਂ ਵੈਸੇ ਜਾ ਕੇ ਆਈ ਆ ਅੰਮ੍ਰਿਤਸਰ।
ਅੱਛੇ ਓ ਕਿੰਨੇ ਵਾਰ ਚੱਲੇ ਗਏ ਤੁਸੀਂ।
ਮੈਂ ਤਾਂ ਜਾ ਕੇ ਆਈ ਆਂ ਤਿੰਨ ਚਾਰ ਵਾਰੀ ਜਾਏ ਆਈ। ਮੈਂ ਜੰਮੂ ਵੀ ਘੁੰਮ ਕੇ ਆਈ ਦਿੱਲੀ, ਅੰਮ੍ਰਿਤਸਰ ਵੀ।
ਠੀਕ ਆ ਤੇ ਜੰਮੂ ਵਿੱਚ ਤੁਸੀਂ ਕੀ ਦੇਖੇਆ ਫਿਰ ਓਥੇ।
ਜੰਮੂ ਚ ਤਾਂ ਮਤਲਬ ਇੱਕ ਫੇਮਸ ਹੈਗਾ ਓਥੇ ਬਾਗੇ ਬਹੁ ਗਾਰਡਨ ਆ।
ਅੱਛਾ।
ਓ ਮਤਲਬ ਬੋਤ ਵਦੀਆ ਬਨੇਆ ਹੋਏਆ ਵਾ ਬੋਤ ਫੇਮਸ ਗਾਰਡਨ ਆ ਓਥੇ ਲੋਕ ਸਾਰੇ ਘੁੰਮਨ ਔਂਦੇ ਆ ਮਤਲਬ, ਓਥੇ ਬੱਚਿਆਂ ਲਈ ਅਲੱਗ ਵਾ ਝੂਲੇ ਬਨਾਏ ਹੋਏ ਆ ਬੱਚੇਆਂ ਦੇ ਮਤਲਬ ਖੇਡਨ ਨੂੰ। ਤੇ ਗਾਰਡਨ ਬੋਤ ਜਾਦਾ ਵੱਡਾ ਬਨੇਆ ਹੋਏਆ ਵਾ ਬੋਤ ਸੋਨਾ ਬਨੇਆ ਵਾ। ਬੜੀ ਸੋਨੀ ਓਦੀ ਲੋਕੇਸ਼ਨ ਆ।
ਓਥੇ ਗਏ ਸੀ ਤੇ ਓਥੇ ਫਿਰ ਅਸੀਂ ਪਿਕਚਰ ਵੀ ਖਿਚਵਾਈਆਂ ਸੀਗੀਆਂ ਜੰਮੂ ਦੀ ਜਿੱਦਾਂ ਮਤਲਬ ਡਰੈਸ ਹੁੰ ਦੀ ਆ ਨਾ। ਓਦਾ ਜੰਮੂ ਦਾ ਪਹਿਰਾਵਾ ਹੁੰਦਾ ਨਾ ਓ ਮਤਲਬ ਪਾ ਕੇ ਅਸੀਂ ਫਿਰ ਓਥੇ ਘੁੰ ਫੋ਼ਟੋ ਕਰਵਾਈਆਂ ਸੀਗੀਆਂ।
ਅੱਛਾ, ਤੇ ਤੁਆਡੇ ਕੋਲ ਹੁਨ ਵੀ ਫਿਰ ਹੈਗੀਆ ਓ ਫੋਟੋਮਾਂ।
ਹਾਂਜੀ-ਹਾਂਜੀ ਮੇਰੇ ਕੋਲ ਫੋਟੋ ਪਈਆਂ ਵਾ ਕਾਫੀ਼ ਫੋਟੋ ਕਰਵਾਈਆਂ ਸੀ ਅਸੀਂ। ਅੱਠ ਦਸ ਫੋਟੋ ਸੀਗੀਆਂ ਮਤਲਬ ਓਨਾਂ ਨੇ ਫਿਰ ਸਾਨੂੰ ਵੱਡੀਆਂ ਕਰਕੇ ਦੇ ਤੀ ਦੀ ਅਸੀਂ ਕੱਡਵਾ ਲੀਆਂ ਸੀਗੀਆਂ।
ਤੇ ਫੇ਼ਰ ਤੁਸੀਂ ਏ ਤੋਂ ਅਲਾਵਾ ਪਾਰਕ ਤੋਂ ਅਲਾਵਾ ਹੋਰ ਕੀ ਕੁਛ ਓਥੇ ਦੇ
ਪਾਰਕ ਤੋਂ ਅਲਾਵਾ ਅਸੀਂ ਹਾਂਜੀ ਓਥੇ ਗਏ ਸੀਗੇ ਇੱਕ ਹੋਰ ਓਥੇ ਮਤਲਬ ਨਾ ਸਟੇਡੀਅਮ ਬਨੇਆ ਹੋਏਆ ਸੀਗਾ। ਸਾਇੰਸ ਦੇ ਰਿਲੇਟਿਡ ਮਤਲਬ ਓਥੇ ਫਿਸ਼ਿਜ਼ ਵੀ ਸੀਗੀਆਂ ਬੋਤ ਕੁਛ ਸੀਗਾ ਫਿਸ਼ਿਸ ਸੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਕਲਰਫੁਲ਼ ਜਾਂ ਨਿੱਕੀਆਂ ਨਿੱ ਕੀਆਂ ਮਤਲਬ ਬੋਤ ਵਦੀਆ ਲੱਗਦੀਆਂ ਸੀਗੀਆਂ ਓਥੇ ਦੇਖੇਆ ਸੀ ਸਾਰਾ ਕੁਛ।
ਓ ਜੀ ਜਗਾ ਦੇਖੀ ਸੀ ਇੱਕ ਬਸ ਸਟੇਡੀਅਮ ਦੇਖੇਆ ਸ ਇੱਕ ਬਾਗੇ ਮਤਲਬ ਜਾਦਾ ਹਾਂਜੀ ਜਾਦਾ ਫੇਮਸ ਓਥੇ ਓਹੀ ਆ। ਮਤਲਬ ਕੇ ਬਾਗੇ ਬਹੁੁ ਗਾਰਡਨ ਜੇੜਾ ਓਦਾ ਨਾਮ ਐ ਬਾ ਕਿ ਲੋਕ ਕਾਫ਼ੀ ਫੇਮਸ ਆ ਉੱਥੇ ਬਹੁਤ ਲੋਕ ਔਦੇ ਆ ਮਤਲਬ ਕੇ ਘੁੰਮਣ। ਫੋਟੋ ਵਗੈਰਾ ਕਰੌਦੇ ਆ ਉੱਥੋਂ ਦਾ ਪਹਿਰਾਵਾ ਪਾ ਕੇ ਗਾਰਡਨ ਦੇ ਵਿੱਚ। ਉੱਥੇ ਅ ਵੈਸ਼ਨੋ ਦੇਵੀ ਮੰਦਿਰ ਵੀ ਵੈਸੇ ਬਹੁਤ ਮਸ਼ਹੂਰ ਆ। ਜੰਮੂ ਦੇ ਵਿੱਚ ਉਹਦੀ ਪਰ ਚੜਾਈ ਬੋਤ ਆ। ਉਹ ਤਾਂ ਵੈਸੇ ਜੰਮੂ ਤੋਂ ਥੋੜਾ ਜਾਂ ਦੂਰ ਐ ਨਹੀਂ ਉਹ ਉੱਥੇ ਨੀ ਗਏ ਉਹ ਥੋੜ੍ਹਾ ਦੂਰ ਐ ਕਹਦੀ ਮਤਲਬ ਬਹੁਤ ਜ਼ਿਆਦਾ ਉਚੀ ਚੜਾਈ ਵਾਲੀ ਆ ਉਹਦੀ ਆਕਸੀਜਨ ਦੀ ਕਮੀ ਹੁੰਦੀ ਆ ਉੱਥੇ ਫੇਰ ਅਸੀਂ ਗਏ ਨਹੀਂ ਸੀਗੇ ਅਏ ਤਾਂ ਲੋਕ ਉੱਥੇ ਬਹੁਤ ਜਾਂਦੇ ਯਾਤਰਾ ਲਈ
ਹਾਂਜੀ।
ਉਹ ਕਿਲ੍ਹਾ ਮਤਲਬ ਅਸੀਂ ਜਿਹੜਾ ਬਾਗੇ ਇੱਕ ਕਿਲ੍ਹਾ ਵੀ ਉੱਥੇ ਬਣਿਆ ਹੋਇਆ ਵਾ। ਹੋਟ ਬਣਿਆ ਹੋਇਆ ਵਾ ਉਹ ਵੀ ਬਹੁਤ ਟਾਈਮ ਪੁਰਾਣਾ ਵਾ।
ਅੱਛਾ, ਉਹ ਕਿਲ੍ਹੇ ਦਾ ਨਾਮ ਤਾਂ ਨਾਮ ਕੀ ਹੁੰਦਾ ਐ
ਵਾਹ ਬਾਹੂ ਕਿਲ੍ਹਾ ਉਹ ਵੀ ਬਾਹੂ ਕਿਲ੍ਹਾ ਵਾ ਉਹਦਾ ਨਾਮ।
ਤੇ ਫਿਊਚਰ ਵਿੱਚ ਮੇਰਾ ਵੀ ਕਦੇ ਬਣਿਆ ਤੇ ਮੈਂ ਵੀ ਘੁੰਮ ਕੇ ਆਓ ਜੇ ਨਈ ਫੇ਼ਮਸ ਜਗਾ ਏ ਤੇ ਐਥੇ।
ਹਾਂਜੀ ਹਾਂਜੀ ਬਹੁਤ ਵਧੀਆ ਵਾ ਮੈਂ, ਦੇਖਿਆ ਤੁਸੀਂ।
ਜੰਮੂ ਤਾਂ ਮਤਲਬ ਅਸੀਂ ਰਹਿ ਕੇ ਆਏ ਸੀ ਉੱਥੇ ਅਸੀਂ ਸਾਲ ਲਾਇਆ ਸੀਗਾ।
ਅੱਛਾ
ਹਾਂਜੀ ਹਾਂਜੀ, ਉੱਥੇ ਫੇਰ ਅਸੀਂ ਗਏ ਸੀ ਉਹ ਜਗ੍ਹਾ। ਵਗੈਰਾ ਦੇਖ ਲਈਆਂ ਸੀ ਘੁੰਮਣ ਵਾਲੀਆਂ
ਤੇ ਹੋਰ ਇਸ ਤੋਂ ਇਲਾਵਾ ਵੀ ਫੇਰ ਉੱਥੇ ਕ ਜਿਵੇਂ ਮੰਦਿਰ ਚ ਤੁਸੀਂ ਗਏ ਮੰਦਿਰ ਚ ਤਾਂ ਤੁਸੀਂ ਗਏ ਨੀ ਫੇਰ ਪਾਕ ਚ ਗਏ ਹਾਂਜੀ।
ਮੰਦਰ ਨੀਂ ਗਏ ਹਾਂਜੀ। ਬਾਗੇ ਬੋ ਗਏ ਸੀਗੇ ਮਤਲਬ ਉੱਥੇ ਮੰਦਰ ਤੇ ਇੱਕ ਮਾਤਾ ਵੈਸ਼ਨੋ ਦੇਵੀ ਦਾ ਹੈਗਾ ਰਘੂਨਾਥ। ਮੰਦਰ ਵੀ ਆ ਇਹ ਵੈਸੇ ਅਸੀਂ ਦੇਖੇ ਨੇਗੇ ਉਦਾਂ ਮੈਨੂੰ ਪਤਾ ਵਾ ਵੀ ਉੱਥੇ ਇਹ ਹੈਗੇ ਆ। ਪੈਲੇਸ ਵੀ ਹੈਗਾ ਏ ਕਮਰ ਮਹਿਲ ਪੈਲੇਸ ਬਣਿਆ ਹੋਇਆ ਉੱਥੇ
ਇੱਥੇ ਕੋਈ ਮਾਊਂਟੇਨ ਨਹੀਂ ਹੈ ਫੇਰ ਉੱਥੇ ਜਜ ਤ ਤੁਸੀਂ ਉੱਪਰ ਨੀ ਗਏ ਮਾਊਂ
ਮਾਊਂਟ ਨਹੀਂ ਉੱਥੇ ਨਈ ਅਸੀ ਗਏ ਬਸ ਜਿਹੜੀਆਂ ਜਿਹੜੀਆਂ ਪਲੇਸਸ ਸੀ ਘੁੰਮੇ ਉਹ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਇੱਥੇ ਘੁੰਮੇ ਸੀਗੇ ਤੁਸੀਂ ਕਿੱਥੇ ਗਏ ਫੇਰ ਗਏ ਕਿਤੇ
ਨਈ ਹਾਲੇ ਤਾਂ ਗਰਮੀ ਕਰਕੇ ਕਿਤੇ ਨਹੀਂ ਗਏ ਗੇ।
ਅੱਛਾ ਓਦਾਂ ਪਹਿਲਾਂ ਕਿਤੇ ਗਏ ਹੋਗੇ
ਹਾਂਜੀ ਪਹਿਲਾਂ ਨਾਨਕਸਰ ਗਏ ਸੀ ਹਾਂਜੀ ਨਾਨਕਸਰ ਗਏ ਸੀ।
ਅੱਛਾ ਉਹ ਤਾਂ ਮਤਲਬ ਗੁਰੂਦੁਆਰਾ ਵਾ ਹਨਾ ਉੱਥੇ ਬਣਿਆ ਹੋਇਆ
ਹਾਂਜੀ ਉਹ ਤਾਂ ਹਾਂਜੀ ਗੁਰਦੁਆਰਾ ਬਹੁਤ ਵੱਡਾ ਏ ਗੁਰਦੁਆਰਾ ਜੋ ਸਿੱਖ ਧਰਮ ਦਾ ਗੁਰਦੁਆਰਾ ਏ ਉੱਥੇ
ਠੀਕ ਐ ਠੀਕ ਐ।
ਉੱਥੇ ਵੀ ਇੱਕ ਸ ਬਹੁਤ ਵਧੀਆ ਸ ਨਹੀਂ ਗਏ ਹੋਏ ਆ ਉੱਥੇ ਵੀ ਇੱਕ ਦੋ ਵਾਰੀ ਗਏ ਹੋਏ ਆ ਬਹੁਤ ਵਧੀਆ ਐ ਅੰਮ੍ਰਿਤਸਰ ਵੀ ਬਹੁਤ ਵਧੀਆ ਸਰੋਵਰ ਆ ਹਾਂਜੀ ਉਥ ਹਾਂਜੀ ਗੋਲਡਨ ਟੈਂਪਲ ਆ ਜਲ੍ਹਿਆਂ ਆਲਾ ਬਾਗ ਆ ਉਹ ਵੀ ਅਸੀ ਦੇਖਿਆ ਗਾ ਜੋ ਕ ਜਿਹੜੀਆਂ ਵੀ ਆਪਣੀਆਂ ਪਿਛਲੀਆਂ ਉੱਨੀ ਸੌ ਸੰਤਾਲੀ ਵਿੱਚ ਜੋ ਵੀ ਉੱਥੇ ਘਟਨਾ ਹੋਈਆਂ ਸੀ ਉਹ ਸਾਰੀਆਂ ਦੇਖ ਕੇ ਆਏ ਆਂ।
ਹੂੰ -ਹੂੰ। ਠੀਕ ਹੈ ਹਾਂਜੀ ਅਸੀਂ ਵੀ ਚੱਲਿਆ ਵਾਲਾ ਬਾਂਗ ਦੇਖਿਆ ਸੀਗਾ। ਉੱਥੇ ਪਿਕਚਰਸ ਵਗੈਰਾ ਕਰਵਾਈਆਂ ਹਾਂਜੀ। ਹੂੰ ਉਹ ਬੋਹ ਵਧੀਆ ਵਾ ਬ ਬਾਘਾ ਬੋਡਰ ਦੇਖਿਆ ਤੁਸੀਂ?
ਬੋਗਾ ਵਾਰਡਰ ਵੀ ਦੇਖਿਆ ਹਾਂਜੀ ਬੋਗਾ ਵਾਰਡਰ ਵੀ ਦੇਖਿਆ ਹੈ।
ਉੱਥੇ ਇੱਕ ਵਾਰੀ ਜਦੋਂ ਅਸੀਂ ਗਏ ਸੀਗੇ ਉੱਥੇ ਨਾ ਮਤਲਬ ਫੌਜੀਆਂ ਦੀ ਪਰੇਡ ਹੋ ਰਹੀ ਸੀਗੀ। ਫੇਰ ਅਸੀਂ ਉੱਥੇ ਸਾਰਾ ਦੇਖਿਆ ਵਾ।
ਓਕੇ ਮੈਂ ਬਾਘਾ ਵਡਰ ਤਾਂ ਉਦੋਂ ਟ੍ਰਿਪ ਤੇ ਗਏ ਸੀਗੇ, ਸਕੂਲ ਟਾਈਮ? ਦੋ ਟਾਈਮ ਉਦੋਂ ਗਏ ਆ ਸਕੂਲ ਟਾਈਮ ਫਰੈਂਡਸ ਨਾਲ, ਟੀਚਰਸ ਨਾਲ। ਉਥੇ ਇਨਜੋਏ ਕਰਕੇ ਆਏ ਸੀ।
ਠੀਕ ਏ- ਠੀਕ ਏ। ਮੈਂ ਵੀ ਬਸ ਜਾ ਆਈ ਹਾਂ ਮਤਲਬ ਤਿੰਨ ਚਾਰ ਵਾਰ ਤੇ ਜਾ ਆਈ ਹਾ ਹਰਿਮੰਦਰ ਸਾਹਿਬ ਬਸ। ਤੇ ਮੱਥਾ ਟੇਕੀ ਦਾ ਆ ਵਾ ਜਾ ਕੇ। ਦੇਗ ਕਰਵਾਈ ਦੀ ਆ ਮੱਥਾ ਟੇਕ ਕੇ ਤੇ ਫੇਰ ਮਤ ਲਬ ਕੇ- ਕਾਫ਼ੀ ਜਿਆਦਾ ਭੀੜ ਬੋਤ ਹੁੰਦੀ ਉੱਥੇ ਤਾਂ ਮਤਲਬ ਸੰਗਤ ਬਹੁਤ ਹੁੰਦ ਆ, ਹੂੰ। ਜਦੋਂ ਮਰਜ਼ੀ ਚਲੇ ਜਾਓ ਉੱਥੇ ਭੀੜ ਬੋਹ ਜਿਆਦਾ ਹੁੰਦੀ ਹੈ।
ਤੇ ਤੁਸੀਂ ਸਰੋਵਰ ਦੇ ਵਿੱਚ ਫੇਰ, ਸ਼ਾਵਰ ਨੀ ਲਿਆ ਸੀ ਉੱਥੇ?
ਹਾਂਜੀ ਇੱਥੇ ਲਿਆ ਸੀਗਾ ਸੀ। ਸਰੋਵਰ ਵਿੱਚ ਇਸ਼ਨਾਨ ਕੀਤਾ ਸੀ, ਫਿਸ਼ਿਸ ਦਿਖਾਈਆਂ ਸੀ ਬੱਚਿਆਂ ਨੂੰ। ਬੱਚੇ ਤਾਂ ਫਿਸ਼ਿਸ ਦੇਖਦੇ ਆ। ਹੋਰ ਤੁਸੀਂ ਦੱਸੋ?
ਹੋਰ ਬਸ ਵਧੀਆ। ਗਰਮੀ ਕਰਕੇ ਘੱਟ ਹੀ ਬਾਹਰ ਨਿਕਲਦੇ ਆ ਜਦੋਂ ਥੋੜਾ ਮੌਸਮ ਠੰਡਾ ਹੋ ਉਦੋਂ ਈ ਜਾਵਾਂਗੇ।
ਹਾਂਜੀ- ਹਾਂਜੀ ਇਹ ਤਾਂ ਹੈ। ਗਰਮੀ ਕਰਕੇ ਫੇਰ ਬਾਹਰ ਨਿਕਲ ਨੂੰ ਦਿਲ ਈ ਨੀ ਕਰਦਾ ਗਰਮੀ ਚ। ਹੋਰ ਸੁਣਾਓ?
ਹੋਰ ਬਸ ਵਧੀਆ।
ਇੱਥੇ ਵੀ ਵੈਸੇ ਮਤਲਬ ਕੇ ਹਰਿਮੰਦਰ ਸਾਹਿਬ ਵੀ ਮੰਦਿਰ ਵਗੈਰਾ ਹੈਗੇ ਆ, ਹਨਾ।
ਹਾਂਜੀ ਬੋਹ ਮੰਦਿਰ ਆ। ਮ ਓਦੋ, ਮੈਂ ਇੱਥੇ ਡਿਊਟੀ ਵੀ ਕੀਤੀ ਸੀ ਨਾ ਹੋਸਪਿਟਲ ਵਿੱਚ ਮੈਂ ਜਦੋਂ ਲੱਗੀ ਸੀ, ਉਦੋਂ- ਥੇ ਜੋ ਮੈਂਟਲ ਹੌਸਪੀਟਲ ਜਦੋਂ ਅਸੀਂ ਜਾਂਦੇ ਸੀ ਮੰਦਿਰ ਚ ਬਹੁਤ ਇੱਥੇ ਮੰਦਰ, ਇੱਧਰ ਵੀ ਆ ਨਾਲ। ਇਹ ਗਏ ਆ ਬੋਹਤ ਘੁੰਮਣ।
ਠੀਕ ਹੈ, ਠੀਕ ਏ- ਠੀਕ ਏ। ਚਲੋ ਹੋਰ ਕਿਤੇ ਹੁਣ ਕਿੱਥੇ ਜਾਣ ਦਾ ਤੁਸੀਂ ਪਲੈਨ ਬਣਾਉਣਾ?
ਹਲੇ ਤਾਂ ਆ ਕਿਤੇ ਨੀ ਜਾਣਾ ਹਗਾ।
ਹੂੰ ਵੈਸੇ ਗਰਮੀ ਚ ਤਾਂ ਓਦਾਂ ਮਤਲਬ ਗਰਮੀ ਚ ਤਾਂ ਓਦਾਂ ਕਿਸੇ- ਠੰਡੀ ਪਲੇਸ ਤੇ ਜਾਵੇ ਬੰਦਾ, ਹਨਾ।
ਜੰਮੂ ਕਸ਼ਮੀਰ ਹਾਂਜੀ, ਉਹ ਵਧੀਆ।
ਜੰਮੂ ਵੈਸੇ ਜੰਮੂ, ਜੰਮੂ ਤਾਂ। ਹਾਂਜੀ ਜੰਮੂ ਤਾਂ ਆਪਣੇ ਪੰਜਾਬ ਨੂੰ ਹੀ ਗਰਮੀ ਪੈਂਦੀ ਹੈ। ਕਸ਼ਮੀਰ ਹੈਗਾ ਥੋੜਾ ਜਿਹ ਏਦਾਂ ਦਾ ਠੰਢਾ ਇਲਾਕਾ। ਜੰਮੂ, ਆਪਣੇ ਪੰਜਾਬ ਨੂੰ ਹੀ ਗਰਮੀ ਪੈਂਦੀ ਅ, ਸਰਦੀ ਵੀ ਪੰਜਾਬ ਨੂੰ ਈ ਸਟੀਮ ਆ ਐਵੇਂ ਨਈ ਠੰਡ ਆ ਉਧਰ ਕੁਛ ਗਰਮੀ ਵੀ ਪੈਦੀ ਆ ਧਰਮ ਹੋਈਆਂ ਜਿੱਦਾਂ, ਪੰਜਾਬ 'ਚ ਜਿੰਨੀ ਕਰਨੀ ਪੈਂਦੀ
ਜੋ ਮੈਨੂੰ ਲੱਗਦਾ ਸੀ ਸੇਮ ਜਿਵੇਂ, ਇੱਕ ਨਾਮ ਕਹਿੰਦੇ ਨਾ ਜੰਮੂ। ਕਸ਼ਮੀਰ, ਮੈਨੂੰ ਇਦਾਂ ਲੱਗਾ ਜਿਵੇਂ, ਪੰਨਾ ਵੀ ਨਹੀਂ ਲੈਂ,
ਜੰਮੂ ਅਲੱਗ, ਕਸ਼ਮੀਰ ਅਲੱਗ, ਹੂ- ਹੂ ਜੰਮੂ ਐਂਡ ਕਸ਼ਮੀਰ ਆਪਾਂ ਕਹਿੰਦੇ ਨਾ ਜੰਮੂ ਵੈਸੇ ਅਲੱਗ, ਕਸ਼ਮੀਰ ਥੋੜਾੱ ਅੱਗੇ ਆ
ਓਕੇ
ਅਸੀਂ ਜੰਮੂ ਚ ਸੀ ਨਾ, ਮੈਨੂੰ ਪਤਾ ਨਾ ਉੱਥੋਂ ਦਾ ਮਤਲਬ ਏਦਾਂ ਦਾ ਹੀ ਆ, ਉਹ ਸਾਰਾ ਮਾਹੌਲ ਸਗੋਂ ਵੈਦਰ ਆਪਣੇ ਨੂੰ ਪੰਜਾਬ ਨੂੰ ਹੀ, ਹਾਂਜੀ।
ਤੇ ਤੁਸੀਂ ਫੇਰ ਉਥੇ, ਗਰਮੀ ਚ ਗਏ ਸੀ। ਕਿ ਠੰਡ ਚ ਹੀ ਗਏ ਸੀ?
ਮਤਲਬ, ਅਸੀਂ ਪੂਰਾ ਇੱਕ ਸਾਲ ਲਾਇਆ ਸੀਗਾ
ਅੱਛਾ ਫੇਰ ਤਾਂ। ਫਿਰ ਤਾਂ ਤੁਸੀਂ ਉੱਥੇ ਗਾਰਮੀ ਵੀ, ਦੇਖੀ ਠੰਡ ਦੇਖੀ
ਠੰਡ ਵੀ ਹਾਂਜੀ, ਤਾਂਹੀ ਮੈਨੂੰ ਮੌਸਮ ਦਾ ਤੁਹਾਨੂੰ ਪਤਾ ਹੈਗਾ ਨਾ, ਵੀ ਆਪਣੇ ਵਾਂਗੂੰ ਹੀ ਆ ਕੋਈ ਆਏ ਨਈ ਹੈਗਾ, ਵੀ-ਵੀ ਜ਼ਿਆਦਾ ਠੰਡ ਆ, ਜ਼ਿਆਦਾ ਗ਼ਰਮੀ ਆ
ਮਤਲਬ ਉੱਧਰ ਰੇਜ ਜਿੱਦਾਂ, ਆਪਣੇ ਇੱਧਰ ਮੀਂਹ- ਮੂੰਹ ਪੈਂਦੇ ਰਹਿਦੇ, ਆ ਉੱਧਰ ਮੀਂਹ, ਘੱਟ ਪੈਂਦੇ ਆ ਕਿ ਜ਼ਿਆਦਾ
ਮੀਂਹ ਨਈ ਪੈਂਦੇ ਆ ਮੀਂਹ ਆਪਣੇ ਨੂੰ ਪੈਂਦੇ ਜਿਵੇਂ, ਹਲੇ ਆਪਣੇ ਪੰਜਾਬ ਵਾਲਾ ਵਾਸਤੇ, ਐਵੇਂ ਨਈ ਹੈਗਾ ਵੀ ਕੁ ਜ਼ਿਆਦਾ ਮੀ ਆ, ਜਾਂ ਘੱਟ ਮੀਂ ਪੈਂਦੀ ਆ
ਤੇ ਉਧਰ ਚਲੋ, ਓਕੇ
ਤੁਹਾਡੀ ਨੈਟਵਰਕ, ਨੈਟਵਰਕ ਘੱਟ ਰਿਹਾ।
ਨਹੀਂ ਆ ਰਿਹਾ ਏ, ਆ ਰਹੀ ਆ ਮੈਨੂੰ ਆਵਾਜ਼
ਕਿ ਹਾਂਜੀ, ਹੁਣ ਤੁਹਾਡੀ ਆਵਾਜ਼ ਕਲੀਅਰ, ਹੁਣ ਆਵਾਜ਼ ਕਲੀਅਰ ਆਈ ਨੈਟਵਰਕ
ਆ ਰਹੀ ਆ ਰਹੀ ਯਾਰ, ਜਿੱਦਾਂ ਮੈਂ ਕਿਹਾ ਕਿੱਦਾਂ, ਹੋਰ ਵਧੀਆ ਬਸ ਤੁਸੀਂ ਦੱਸੋ? ਮੈਨੂੰ ਤੇ ਬਹੁਤ ਲੱਗਾ ਸੀ। ਹੁਣ ਕੀਤੀ ਉੱਥੇ ਆਈ ਤੇਤੁਸੀਂ ਇੰਜੋਏ ਕੀਤਾ, ਫੋਟੋਆਂ ਕਲਿਕ ਕੀਤੀਆਂ
ਜ ਹਾਂਜੀ। ਹਾਂਜੀ- ਹਾਂਜੀ ਫੋਟੋ ਤੁਹਾਨੂੰ ਦਿਖਾਉ, ਜਦ ਤੁਸੀਂ ਆਏ ਮੈ ਤੁਹਾਨੂੰ ਦਿਖਾਉਗੇ
ਹਾਂਜੀ, ਜ਼ਰੂਰ ਆਵਾਂਗੇ ਤੇ ਤੁਹਾਡੇ ਨਾਲ ਜ਼ਰੂਰ ਇੱਕ ਵਾਰੀ ਅਸੀਂ ਵੀ ਜੰਮੂ ਵਿੱਚ ਜਾਵਾਂਗੇ।
ਚਲੋ ਠੀਕ ਏ ਫਿਰ
ਹਾਂਜੀ, ਠੀਕ ਹੈ ਫਿਰ, ਓਕੇ ਥੈਂਕ ਯੂ। ਓਕੇ
ਓਕੇ